ਸਤਿ ਸ੍ਰੀ ਅਕਾਲ ਕੀ ਹਾਲ ਆ।
ਠੀਕ ਆ ਤੁਸੀਂ ਸੁਣਾਓ।
ਅਸੀਂ ਵੀ ਠੀਕ ਠਾਕ ਹਾਂ।
ਕੀ ਕਰ ਰਹੇ।
ਕੁਛ ਨੀ ਕਰਨਾ ਕੀ ਇੱਥੇ ਗਲੀ 'ਚ ਖਲੋਤੀ ਆਂ।
ਅੱਛਾ
ਹਮ
ਫੇ ਗਲੀ 'ਚ ਕੀ ਕਰਨ ਡੀ
ਬੱਚੇ ਖੇਡਣ ਢੇਹੇ ਹੀ।
ਅੱਛਾ
ਬਾਹਰ ਵੇਖਣ ਡਈ ਆਂ।
ਆਹੋ ਕੀ ਖੇਡਣਡੇ
ਐਵੇ ਈ ਓ ਬੈਟ ਤੇ ਬੋਟਬਾਲ ਲੈ, ਬੈਟਬਾਲ ਲੈ ਕੇ ਤੇ ਖੇਡਣ ਡੇਹੀ।
ਅੱਛਾ
ਤੇ ਖੇਡਦੇ ਓ ਵੇਂਦੀ-ਵੇਂਦੀ ਨੂੰ ਬਚਪਨ ਦੀਆਂ ਖੇਡਾਂ ਚੇਤੇ ਆ ਗਈਆਂ ਵੀ ਪੈਲਾਂ ਏਦਾਂ ਦੀਆਂ ਖੇਡਾਂ ਹੁੰਦੀਆਂ-ਹੁੰਦੀਆਂ ਈ ਬੱਚਿਆਂ ਨੂੰ ਤੇ ਹੁਣ ਪਤਾ ਈ ਨੀ ਵੀ ਪੁਰਾਣੀਆਂ ਖੇਡਾਂ ਕਿੱਦਾਂ ਦੀਆਂ ਨੇ, ਕਿੱਦਾਂ ਖੇਡਣਾ ਐ।
ਹੂੰ, ਤਾਈ ਖੇਡਾਂ ਹੁੰਦੀਆਂ ਈ ਅ ਬਾਂਦਰ ਕਿੱਲਾ ਹੋ ਗਿਆ ਹੈਨਾ ਹੋਰ ਖੋ-ਖੋ ਹੋ ਗਈ, ਬਾਂਦਰ ਕਿੱਲਾ ਤੇ ਹੁਣ ਵੀ ਹੈਗਾ ਜੇ।
ਹਾਂਜੀ, ਬੱਚੇ ਖੇਡਦੇ ਨੇ ਪਰ ਹੁਣ ਪਤਾ ਨੀ ਬੱਚਿਆਂ ਨੂੰ ਪੈਲਾਂ ਖੇਡਾਂ ਕਿੱਦਾਂ ਖੇਡਦੇ ਸੀ ਲੋਕੀ ਖੋ-ਖੋ ਹੋ ਗਈ ਬਾਂਦਰ ਕਿਲਾ ਹੋ ਗਿਆ
ਹਾਂ, ਹੋਰ ਵੀ ਹੀ ਲੁਕਣ ਮਚਾਈ ਹੋਰ ਵੀ ਬੜੀਆਂ ਹੁੰਦੀਆਂ ਹੀ ਅੱਡੀ ਹੈਨਾ
ਹਾਂ।
ਅੱਡੀ ਵੀ ਹੁੰਦੀ ਹੀ ਹੁਣ ਤੇ ਕੋਈ ਖੇਡਦਾ ਈ ਨੀ ਹੁੰਦਾ।
ਨਾ ਹੁਣ ਤੇ ਖੇਡਦਾ ਈ ਨੀ ਤੇ।
ਨਾ-ਨਾ, ਪੈਲਾਂ ਵੀ ਹੁੰਦਾ ਪੈਲਾ ਸਾਰੇ ਅਹ ਘਰਾਂ ਦੇ ਨਿਆਣੇ ਬਾਰ ਨਿਕਲਣਗੇ ਤੇ ਖੇਡਣਾ ਹੁਣ ਕੋਈ ਨਿਕਲਦਾ ਈ ਨਈ।
ਹ ਹੁਣ ਤੇ ਬੌਤੇ ਚੱਲ ਟੀ ਵੀ ਵੇਖ ਲਾ, ਫੋਨ ਵੇਖ ਲਾ। ਖੇਡਾਂ ਵੱਲ ਤਾਂ ਬੱਚਿਆਂ ਦਾ ਧਿਆਨ ਈ ਨੀ ਹੈਗਾ।
ਖੇਡਾਂ ਕਈਆਂ ਨੂੰ ਖੇਡਾਂ ਦਾ ਪਤਾ ਈ ਨੀ ਐ। ਕੇੜੀਆਂ-ਕੇੜੀਆਂ ਹੁੰਦੀਆਂ ਹੀ ਜਿਵੇਂ ਹੁਣ ਅਸੀਂ ਕਹਿਣਡੇ ਆ ਨਾ। ਕਈਆ ਨੂੰ ਤਾਂ ਪਤਾ ਵੀ ਨਈ ਵੀ ਇੰਨੀਆਂ ਇੱਦਾਂ ਦੀਆਂ ਹੁੰਦੀਆਂ ਹੀ।
ਆਂ। ਉਦੋਂ ਅਸੀਂ ਜ ਹਾਂਜੀ। ਅਹੀ ਜਦੋਂ ਛੋਟੇ ਹੁੰਦੇ ਹਾਂ ਤੇ ਅਸੀਂ ਬੜੀਆਂ ਖੇਡਾਂ ਖੇਡਦੇ ਹੁੰਦੇ ਹਾਂ। ਸਾਰੇ ਡੇਰੇ ਦੇ ਪਰ ਰੈਂਦੇ ਹੁੰਦੇ ਹੀ ਦਗੜ-ਦਗੜ ਕਰਦੇ ਰੈਣਾ ਚਾਰ ਸ਼ਫੇਰੇ ਡੇਰੇ ਦੇ। ਲੂਕਣ ਮਿੱਟੀ ਖੇਡਣੀ।
ਹਾਂਜੀ-ਹਾਂਜੀ ਅਹੀ ਵੀ ਖੇਡਦੇ ਹੁਣੇ ਆ। ਅਹੀ ਵੀ ਖੇਡਦੇ ਹੁਣੇ ਆ।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
ਹਾਂ, ਸਾਰੇ ਜਣੇ ਕੱਠੇ ਹੋ ਕੇ, ਸਾਰੇ ਘਰਾਂ ਪਿੰਡ ਚ ਈ ਨਾ। ਸਾਰੇ ਜਾਣੇ ਕੱਠੇ ਹੋ ਕੇ ਕਦੇ ਬਾਂਦਰ ਗਿੱਲਾ ਖੇਡ ਲਿਆ ਕਦੇ ਟੀ ਲੁਕਣ ਮਚਾਈ, ਫੁੱਟਬਾਲ ਏਦਾਂ ਖੇਡਦੇ ਰੈਨੇ ਆ।
ਹਾਂਜੀ, ਅਹੀ ਵੀ ਬੜਾ ਏਦਾ ਖੇਡਦੇ ਹੁੰਦੇ ਸੀ ਜੇ ਤਾਂ ਟਰਾਲੀਆਂ ਖਲੋ ਤੀਆਂ ਹੋਣੀਆਂ ਜਾ ਕੇ ਥੱਲੇ ਲੁੱਕ ਜਾਣਾ ਵੀ- ਤੇ ਲੋਕ ਜੋ ਫਿਰ ਸੱਟ ਵੀ ਲਵਾ ਲੈਣੀ। ਲੁਕਦਿਆਂ, ਲੁਕਦਿਆਂ ਤੇ ਹੁਣ ਤੇ ਬੱਚਿਆਂ ਨੂੰ ਪਤਾ ਈ ਨੀ ਤੇ। ਪਰ ਮਾਵਾਂ ਵੀ ਨੀ ਨਾ ਹੁਣ ਘਰੋਂ ਨਿਕਲਨ ਦਿੰਦੀਆਂ ਬੱਚਿਆਂ ਨੂੰ।
ਹਾਂ, ਓ ਵੀ ਨਾ, ਹੁਣ ਤੇ ਫੋਣ ਖੁਦ ਈ ਫੜਾ ਦਿੰਦੀਆਂ ਨਿੱਕੇ ਹੁੰਦਿਆਂ ਨੂੰ।
ਹਾਂਜੀ, ਬੱਚਿਆਂ ਨੂੰ ਮਾਂ ਪਿਓ ਵੀ ਨਿਕਲਦੇ ਜਦੋਂ ਖੇਡਾਂ ਵੱਲ ਉਨਾਂ ਦਾ ਧਿਆਨ ਦੇਵੇ ਨਾ ਬੱਚੇ ਨੂੰ ਨੌਲੇਜ ਹੁੰਦੀ ਵੀ ਹਾਂ ਵੀ ਆ ਖੇਡਣਾ ਅਹੀ। ਜਦੋਂ ਬੱਚਾ ਘਰੇ ਈ ਬੈਠਾ ਰਏਗਾ ਤੇ ਉਨੇ ਖੇਡਣਾ ਕੀ ਆ।
ਹਾਂ, ਘਰੇ ਏ ਖੁਦ ਹੀ ਬਾ ਛਡਦੀਆਂ ਵਾ, ਨਿੱਕੇ ਹੁੰਦੀਆਂ ਤੇ ਫੋਨ ਫੜਾ ਦਿੰਦੀਆਂ ਵਾ। ਬਾਰ ਨਈ ਜਾਣਾ, ਬਾਰ ਨਈ ਜਾਣਾ ਘਰੇ ਰੋ ਫੇਰ ਓ
ਤੇ ਗੇਮਾਂ ਖੇਡਦੇ ਰੈਂਦੇ ਨੇ।
ਫੋਨਾ, ਓ ਫੋਨਾ ਤੇ ਗੇਮ ਖੇਡਣ ਵਾਲੇ ਗੇਮ ਥੋੜੀ ਨਾ ਵਾ। ਗੇਮ ਦੇ ਉਹ ਜਿਹੜੇ ਖੇਡਾਂ ਹੀ ਖੇਡਦੇ ਨੇ ਉਹ ਅਸਲ ਦੇ ਵਿੱਚ ਵਧੀਆ ਹੀ।
ਹਾਂਜੀ।
ਉਹਨਾਂ ਸਰੀਰ ਚ ਪਸੀਨਾ ਵੀ ਆਉਣਾ ਵਧੀਆ ਹੋਣਾ। ਸਰੀਰ ਰਹਿੰਦਾ ਨਹੀਂ ਹੁਣ ਤਾਂ ਕੋਈ ਖੇਡਦਾ ਹੀ ਨਹੀਂ ਹੈ।
ਹਾਂ।
ਹਨਾ ਹੁਣ ਨਾਲੇ ਸਰੀਰ ਵੀ ਉਦਾਂ ਦੇ ਹੋ ਗਏ ਲੋਕਾਂ ਦੇ।
ਸਰੀਰ ਤੇ ਉਦਾਂ ਦੇ ਹੋ ਗਏ ਚਲੋ ਤਾਂ ਹੀ ਹੋਏ ਨੇ ਜਦੋਂ ਆਪਾਂ ਬਾਹਰ ਨਿਕਲਣਾ ਨੀ। ਖੇਡਣਾ ਮੱਲਣਾ ਨਹੀ। ਹਨ ਨਾ ਇੱਕੋ ਥਾਂ ਬੈਠੇ ਰਹਿਣਾ ਤੇ ਫਿਰ ਸਰੀਰ ਆਪੇ ਹੀ ਓਦਾਂ ਦਾ ਹੀ ਆਪ ਹੀ ਕਰਨੀ ਆ।
ਅਸੀਂ ਪਹਿਲਾਂ ਮਿੱਟੀ ਨਾਲ ਖੇਡਦੇ ਹੁਣ ਤੇ ਮਿੱਟੀ ਲਾ ਕੇ ਜਾਣ ਵੀ ਨੀ ਦਿੰਦੇ ਨਿਆਣੇ ਨੂੰ।
ਹਾਂ ਅੱਗੇ ਮਿੱਟੀ ਚ ਖੇਡਣਾ ਪੈਲੀਆਂ ਤੇ ਜਿੱਦਾਂ ਹੁਣ ਝੋਨੇ ਲੱਗਦੇ। ਨਿਆਣਿਆਂ ਕੱਦੂਆਂ ਚ ਫਿਰਣਾ।
ਹਮ।
ਤੇ ਹੁਣ ਤੇ ਕੋਈ ਪਤਾ ਹੀ ਨਹੀਂ ਹੈ ਉਦੋਂ ਖੋ ਖੋ ਬੜੀ ਖੇਡ ਸੀ। ਅਸੀਂ ਤੇ ਖੋ ਖੋ ਬੜੀ ਖੇਡਦੇ ਹੁੰਦੇ ਸੀ ਸਟਾਪੂ ਤੇ ਗੀਟੇ ਖੇਡਣੇ
ਹਾਂ ਸਟੈਪੂ ਇੱਕ ਹੋਰ ੳਹਦਾ ਕਿਲੀ ਡੰਡਾ ਹੁੰਦਾ ਸੀ ਉਹ ਜੰਗਲੀ ਸੂ ਹੋ ਗਈ। ਕਿੰਨਾ ਵਾਰੀ ਖੇਡਦੇ ਆ ਹੁਣ ਤੇ ਨਿਆਣਿਆਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਚੀਜ਼ਾਂ ਬਾਰੇ
ਸਟਾਪੂ ਖੇਡਣਾ।
ਹਾਂ ਉੱਤੇ ਸਟਣ ਵਾਲਾ ਜਿਹੜਾ
ਮੈਂ ਤਾਂ ਅਜੇ ਵੀ ਬੱਚਿਆਂ ਨੂੰ ਆਉਂਦੀ ਹੁੰਦੀ ਹਾਂ ਖੇਡਿਆ ਕਰੋ ਪਰ ਬੱਚਿਆਂ ਨੂੰ ਪਤਾ ਨੀ ਆਉਂਦਾ ਦੱਸੋ ਉਹਨੂੰ ਕਿੱਦਾਂ ਖੇਡੀ ਦਾ
ਅਤੇ ਫਿਰ ਦੱਸਿਆ ਕਰੋ ਨਾ
ਦੱਸਣੀ ਹੁੰਦੀ ਆ ਫੇਿਰ ਆਹਦੇ ਖੇਡਕੇ ਦੱਸੋ? ਕਿੱਦਾਂ ਖੇਡਣਾ ਕਿਦਾਂ ਦੱਸਦੀ ਹਾਂ ਮੈਂ ਉਹਨਾਂ ਨੂੰ ਫਿਰ ਇੱਦਾਂ ਇੱਦਾਂ ਕਰਕੇ ਇੱਕ ਦਿਨ ਮੈਂ ਸਟਾਪੂ ਆ ਕੇ ਤੇ ਫੇਿਰ ਉਹਨਾਂ ਨੂੰ ਖੇਡ ਕੇ ਦੱਸਿਆ ਵੀ ਏਦਾਂ ਖੇਡੋ
ਵਧੀਆ ਜੇੋਂ ਤੁਸੀਂ ਦੱਸਾਂਗੇ ਫੇਰ ਹੀ ਉਹਨਾਂ ਨੂੰ ਪਤਾ ਲੱਗੂਗਾ ਇੱਦਾਂ ਤੇ ਉਹ ਨੂੰ ਕੁੱਝ ਵੀ ਨੀ ਪਤਾ ਲੱਗਣਾ। ਅਸੀਂ ਕਹਿੰਦੇ ਵੀ ਖੇਡ ਜ ਹੋਣ ਤੇ ਪਤਾ ਹੀ ਨਹੀ ਉਹਨਾਂ ਨੂੰ ਤੇ ਘਰੋ ਨਿਕਲਣਾ ਨਹੀ ਦਿਦੇ
ਨਾ ਵੀ ਨਹੀਂ ਨਿਕਲਦੇ ਨਾ ਤਾਂ ਬੱਚੇ ਵੀ ਨਹੀਂ ਨਿਕਲਦੇ
ਹਾਂ ਪਹਿਲਾਂ ਉਹਨਾਂ ਨੇ ਫੋਨ ਫੜਾ ਛੜਿਆ ਤੇ ਹੁਣ ਜਦੋਂ ਖੇਡਣ ਦੀ ਵਾਰੀ ਆਈ ਤੇ ਉਹ ਹੁਣ ਖੁਦ ਹੀ ਨੀ ਨਿਕਲ
ਹੁਣ ਆਂਦੇ ਨੂੰ ਗਰਮੀ ਲੱਗਦੀ ਹੈ। ਖੇਡਾਂ ਨਾਲ ਵੇਖੋ ਮਤਲਬ ਖੇਡਦੇ ਨੇ ਟੂਰਨਾਮੈਂਟ ਹੁੰਦੇ ਨੇ ਏਡੇ ਏਡੇ ਬਾਹਰ ਦੇ ਦੇਸਾਂ 'ਚ ਹਨਾ ਬਾਹਰ ਦੇ ਦੇਸਾਂ ਚ ਕਿੰਨੇ ਟੂਰਨਾਮੈਂਟ ਹੁੰਦੇ ਕਿੰਨੇ ਮਤਲਬ ਉਹਨਾਂ ਨੂੰ ਮਿਲਦੇ ਨੇ ਟਰਾਫੀਆਂ ਮਿਲਦੀਆਂ। ਪੈਸੇ ਖਿਡਾਰੀ ਕਿੰਨੇ, ਕਿੰਨੇ ਵੱਡੇ ਨੇ
ਹਾਂ ਟਰੋਫੀਆਂ ਵੀ ਮਿਲਦੀਆਂ ਛੋਟੀਆਂ ਛੋਟੀਆਂ ਖੇਡਾਂ ਤੇ ਮਿਲਦੀਆਂ ਨੇ
ਕਬੱਡੀ ਹੋ ਗਈ ਹਾਕੀ ਹੋ ਗਈ। ਇਹ ਨੀ ਵੀ ਮੁੰਡੇ ਹੀ ਨੇ ਕੁੜੀਆਂ ਵੀ ਬਾਹਰ ਦੇ ਦੇਸਾਂ ਚ ਜਾ ਕੇ ਖੇਡਣ ਡੀਆਂ ਨੇ
ਹਾਂਜੀ ਇੱਥੇ ਵੀ ਖੇਡਦੇ ਆ ਪਾਰਕ ਚ ਵੀ ਹੈਗਾ ਵਾ
ਹੁ
ਹਾਂ ਵੱਖਰੇਆਂ ਵੱਖਰੀਆਂ ਖੇਡਾਂ ਵਾ ਨਿੱਕੀਆਂ ਨਿੱਕੀਆਂ ਖੇਡਾਂ ਤਾਂ ਹੀ ਨਾ ਵੱਡੇ, ਵੱਡੇ ਹੁੰਦੇ ਆ।
ਆ ਉਹ ਇਹਨਾਂ ਨੇ ਤਾਂ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਮਾਣ ਚ ਹੋਏਗੀ ਆਸਾ ਸੀ ਕਿ ਮੈਂ ਆਹ ਖੇਡ ਖੇਡਣੀ ਆ।
ਹਾਂਜੀ।
ਫਿਰ ਹੀ ਉਹ ਪਾਸੇ ਤੁਰਹੇਗਾ।
ਫੇਰ ਹੀ ਤੁਰਨਾ ਵਾ, ਨਈ ਤਾਂ ਉਹਨੇ ਉਦਾਂ ਹੀ ਇੱਕ ਥਾਂ ਬੈਠੇ ਰਹਿਣਾ ਵਾ ਅੱਜ-ਕੱਲ ਦੇ ਨਿਆਣੇ ਕਦੋਂ ਨਿਕਲਦੇ ਬਾਹਰ ਬਸ ਘਰੇ ਰਹਿੰਦੇ, ਏਸੀ ਥੱਲੇ ਨੀ ਨਿਕਲਦੇ ਬਸ ਉੱਥੇ ਹੀ ਵੜੇ ਰਹਿੰਦੇ ਇਹਨਾਂ ਨੂੰ ਕੁੱਝ ਵੀ ਨੀ ਪਤਾ ਖੇਡਾਂ ਦਾ
ਤੁਹਾਡੇ ਵੀ ਲਾਗੇ ਬੰਨੇ ਬੱਚੇ ਖੇਡਦੇ ਕਿ ਨੀ
ਖੇਡਦੇ ਆ ਪਰ ਗਲੀ ਚ ਕੋਈ ਖੇਡਣ ਨਹੀਂ ਦੇਦਾ।
ਹਾਂ ਇਹ ਵੀ ਗੱਲ ਹੈਗੀ ਆ, ਇੱਥੇ ਗਲੀ ਚ ਸਾਡੇ ਵੀ ਖੇਡਦੇ ਨੇ ਤੇ ਬੀਬੀਆਂ ਫੇਰ ਰੌਲਾ ਪਾਉਣ ਡੈ ਪੈਂਦੀ ਆ, ਸਾਡੇ ਘਰ ਗੇਦ ਆ ਗਈ, ਸਾਡੇ ਆ ਸਾਡੇ ਗੇਟ ਨੂੰ ਨਾ ਵੱਜ ਜੇ ਬੱਚਿਆਂ ਨੂੰ ਦਬਕਾ ਮਾਰ ਕੇ ਤੇ ਭਜਾ ਦਿੰਦੀਆਂ ਨੇ
ਹਾਂ, ਉਹਨਾਂ ਨੂੰ ਫੇਰ ਗਲੀ ਚ ਨੀ ਉਹ ਨੂੰ ਕੁਰਸੀ ਢਾਹ ਕੇ ਬੈਹ ਜਾਂਦੀ ਆ।
ਕੁਰਸੀ ਡਾ ਕੇ ਬਹਿ ਜਾਂਦੀਆਂ ਨੇ ਤੇ ਫੇਰ ਬੱਚੇ ਕੀ ਕਰਨਗੇ। ਉੱਥੇ ਜਾਣ ਖੇਡਣ, ਫਿਰ ਗਰਾਉਂਡ ਹੈਗੀ ਥੋੜੀ ਜਿਹੀ ਤੇ ਫੇਰ ਉੱਥੇ ਚੱਲ ਜਾਂਦੇ ਨੇ, ਹੁਣ ਥੋੜੇ ਦਿਨ ਹੋਏ ਹੁਣ ਉੱਥੇ ਚੱਲ ਜਾਂਦੇ ਨੇ।
ਹਾਂ ਵਧੀਆ ਵਾ ਕੇ, ਇਹ ਆਪ ਮਤਲਬ ਆਪ ਤਾਂ ਕਿਸੇ ਨੂੰ ਖੇਡਣ ਨੀ ਦੇਣਾ ਆਪਣੇ ਨਿਆਣੇ ਦੇ
ਉਹ ਨਾ ਜਿੰਨਾਂ ਦੇ ਬੱਚੇ ਸਿਆਣੇ ਹੋ ਜਾਂਦੇ ਨੇ। ਦੂਜਿਆਂ ਨੂੰ ਫੇਰ ਆਦੇ ਨੇ ਕਿ ਇਹਨਾਂ ਦੇ ਬੱਚੇ ਸ਼ੈਤਾਨੀ ਕਰਦੇ ਨੇ।
ਅਹ! ਪਹਿਲਾਂ ਇਹਨ ਨਾ ਵਹਿੰਦੇ ਆਹ ਸਾਡੇ ਵੀ ਕਰਦੇ
ਹਮ, ਇਹ ਨੀ ਨਾ ਸੋਚਦਾ ਕੋਈ ਫੇਰ ਆ ਉਹ ਘਰ ਆਣ ਕੇ ਸਾਨੂੰ ਆਹਂਦੇ ਨੇ ਅਸੀਂ ਤੁਸੀਂ ਆਦੇ ਖੇਡੋ ਜਾ ਕੇ ਤੇ ਫੇਰ ਅਸੀਂ ਕਿੱਥੇ ਖੇਡੀਏ?
ਆਹ ਇਹੀ ਨਾ, ਗਰਾਂਡ ਹੋਣੀ ਚਾਹੀਦੀ ਪਿੰਡ ਦੇ ਵਿੱਚ, ਹੈਗੀ ਤੁਹਾਡੇ?
ਹਾਂਜੀ। ਹੈਗੀ ਏ ਵੀ ਥੋੜਾ ਹਟਵੀ ਪੈਂਦੀ ਐ, ਨਾ ਦੂਜੇ ਪਿੰਡ ਲਾਗੇ ਜਾ ਕੇ ਪੈਂਦੀ ਆ।
ਅੱਛਾ, ਚੱਲ ਕੋਈ ਨੀ ਖੇਡਦੇ ਤੇ ਹੈਗੇ ਨੇ, ਕਈ ਨਿਆਣੇ ਦੇ ਔਵੀ ਨਿਕਲਦੇ ਬਾਹਰ
ਹਾਂ ਨਹੀਂ ਚੱਲ ਜਾਂਦੇ ਨੇ ਖੇਡਣ ਫੇਰ ਆਂਦੇ ਮੰਮੀ ਸਾਨੂੰ ਬੜੀਆਂ ਉੱਥੇ ਖੇਡਾਂ ਕਰਾਉਂਦੇ ਨੇ।
ਆਹ, ਸਰੀਰ ਫੇਰ ਖੋਲਦਾ ਓਨਾ ਹਨਾ?
ਪਤਾ ਲੱਗਦਾ ਬੱਚੇ ਨੂੰ ਹਨਾ ਗਾਂ, ਏਦਾਂ ਤੇ ਸਭ ਭੁੱਲਦਾ ਹੀ ਜਾਂਦਾ।
ਸਕੂਲੇ ਜਦੋਂ ਹੁੰਣੇਆ ਉਦੋਂ ਹਾਡਾ ਲੱਗਦਾ ਹੁੰਦਾ ਸੀ, ਅਸੀਂ ਵੀ ਖੇਡਦੇ ਹੁੰਦੇ ਹਾਂ।
ਹਾਂ।
ਹਾਂ, ਇੱਕ ਪਾਸੇ ਇੱਕ ਟੀਮ ਤੇ ਇੱਕ ਪਾਸੇ ਇੱਕ ਟੀਮ।
ਹਾਂਜੀ।
ਹਨਾ, ਛੂੰਹ ਛਿਪੀ ਹੋ ਗਈ। ਹੋਰ ਵੀ ਕਿੰਨੀਆਂ ਚੀਜ਼ਾਂ।
ਹਾਂ। ਬੱਚਿਆਂ ਨੂੰ ਬਹੁਤਾ ਹੁਣ ਨਾ ਨਾਲੇ ਪੜ੍ਹਾਈ ਚ ਡਹਿ ਪਏ ਨੇ ਵੀ ਮਤਲਬ ਅਸੀਂ ਪੜ੍ਹਨਾ ਹੀ ਏ।
ਹਮ। ਇਹ ਵੀ ਗੱਲ ਹੇਗੀ ਕਿ ਕਈ ਲੋਕ ਪੜ੍ਹਾਈ ਵੱਲ ਹੀ ਧਿਆਨਦੇ ਆ। ਹਾਂ, ਨਹੀਂ ਘਰ ਦੇ ਵੀ ਕਹਿੰਦੇ ਨਾ ਪੜ੍ਹੋ-ਪੜ੍ਹੋ ਤੇ ਫੇਰ ਉਹ ਪੜ੍ਹਾਈ ਚ ਦਿਲ ਲਾ ਦਦੇ ਤੇ
ਹਮ, ਬੱਚਿਆਂ ਦਾ ਫੇਰ ਰੁਜਾਨ ਉਹ ਐ। ਜਿਸ ਪਾਸੇ ਕਰਦੋ ਉੱਧਰ ਨੂੰ ਤੁਰ ਪੈਂਦਾ ਬੱਚਿਆਂ ਨਾ।
ਫੇਰ ਜਿਹੜਾ ਪੜ੍ਹਨ ਵਾਲਾ ਹੋਗਾ, ਉਹਨੂੰ ਹੋਰ ਕੁਦੇ ਸੁੱਝਣਾ ਹੀ ਨੀ ਕਰਨਾ ਨੂੰ।
ਹਾਂਜੀ।
ਉਹ ਖੇਡਣ ਵੱਲ ਉਹਨਾਂ ਪਾਇਆ ਹੀ ਨਹੀਂ ਹੁੰਦਾ ਬਸ ਪੜ੍ਹੀ ਜਾਓ।
ਹਾਂਜੀ।
ਹਨਾ। ਫਿਰ ਉਹ ਖੇਡਦੇ ਵੀ ਨਹੀਂ ਐ,। ਸਕੂਲ ਵੀ ਜਦੋਂ ਜਾਂਦੇ ਹੁੰਦੇ, ਉਹ ਵੀ ਕਦੋਂ ਖੇਡਦੇ ਆ, ਪੜ੍ਹਦੇ ਰਹਿੰਦੇ ਬਸ ਖੇਡਣਾ ਚਾਹੀਦਾ ਵਾ, ਕਿੰਨੀਆਂ ਵਧੀਆ
ਇੱਕ ਬੱਚੇ ਨੂੰ ਨਾ ਟਾਈਮ ਹੀ ਨਹੀਂ ਨਾ ਮਿਲਦਾ ਹੈਗਾ, ਹੁਣ ਖੇਡਣ ਨੂੰ ਸਵੇਰੇ ਸੱਤ ਵਜੇ ਜਾਂਦੇ ਨੇ। ਸ਼ਾਮ ਨੂੰ ਉਹਨਾ ਨੇ ਆਉਣਾ, ਆਣ ਕੇ ਫੇਰ ਰੈਸਟ ਕਰਨੀ ਆ। ਘੜੀ ਸੌਣਾ ਸਕੂਲ ਦਾ ਕੰਮ ਟਿਊਸ਼ਨ ਬੱਚੇ ਖੇਡਣ ਤੇ ਕਿਹੜੇ ਟਾਈਮ ਦੇ ਖੇਡਣ ਇਹ ਵੀ
ਆਹ ਫੇਰ ਇਹ ਵੇਖਣਾ ਪੈਂਦਾ ਨਾ ਟਿਊਸ਼ਨਾਂ ਨਾ ਰੱਖਣ, ਜੇ ਲੋੜ ਫੇਰ ਹੀ ਰੱਖਣ। ਬਾਕੀ ਚੀਜ਼ਾਂ ਤਾਂ ਜ਼ਰੂਰੀ ਐ, ਸਕੂਲ ਜਾਣਾ। ਪੜ੍ਹਨਾ ਕੇ, ਨਾਲੇ ਖੇਡਣ ਵਾਸ ਥੂੜਾ ਜਿਹਾ ਟੈਮ ਤੇ ਕੱਢਣਾ ਹੀ ਪੈਂਦਾ ਵਾ
ਡ ਹਾਂਜੀ, ਉਹ ਮਾਵਾਂ ਆਉਂਦੀਆਂ ਨੇ ਪੜ੍ਹੋ ਤੁਸੀਂ ਬਸ।
ਉਹ ਥੋੜਾ ਜਿਹਾ ਟੈਮ ਤੇ ਕੱਢਣਾ ਹੀ ਪੈਂਦਾ ਵਾ।
ਹਾਂ।
ਹਾਂ, ਕਿੰਨੀਆਂ ਵਧੀਆ-ਵਧੀਆ ਖੇਡਾਂ ਵਾ।
ਹੋਰ ਸੁਣਾਓ, ਤੁਹਾਡੇ ਲਾਗੇ ਬਣੇ ਸਭ ਪਰਿਵਾਰ ਠੀਕ ਠਾਕ।
ਹਾਂਜੀ, ਠੀਕ ਆ।
ਤੁਸੀਂ ਦੱਸੋ, ਤੁਹਾਡੇ ਖੇਡਾਂ-ਖੁਡਾਂ ਹੁੰਦੀਆਂ ਪਿੰਡ ਚ।
ਹਾਂਜੀ।
ਖੇਡਾਂ ਹੁੰਦੀਆਂ ਤੁਹਾਡੇ ਪਿੰਡ ਚ?
ਹਾਂਜੀ, ਸਾਡੇ ਉੱਥੇ ਹੁੰਦੀਆਂ ਖੇਡਾਂ। ਗਰਾਂਡ 'ਚ ਹੁੰਦੀਆਂ ਨੇ। ਹੁਣ ਗ ਏਦਾਂ ਹੁਣ ਨਾ ਸਰਾਧਾ ਦੀ ਚੌਥ ਹੋਣੀ ਇੱਥੇ ਸਾਡੇ ਰੰਦਾਸ ਤੇ, ਉਦੋਂ ਫੇਰ ਇੱਥੇ ਟੂਰਨਾਮੈਂਟ ਹੁੰਦਾ ਵਾ ਦੋ ਤਿੰਨ ਦਿਨ।
ਅੱਛਾ।
ਹਾਂਜੀ, ਕਬੱਡੀ ਹੁੰਦੀ ਆ, ਹਾਂ, ਕੁੜੀਆਂ ਦੀ ਵੀ ਹੁੰਦੀ ਹੈ ਤੇ ਮੁੰਡਿਆਂ ਦੀ ਵੀ ਹੁੰਦੀ ਆ।
ਕੁੜੀਆਂ ਕਿਹੜੀਆਂ ਘੱਟ ਆ ਕੁੜੀਆਂ ਦੀ ਵੀ ਹੁੰਦੀ ਆ, ਮੁੰਡਿਆਂ ਦੀ ਵੀ ਹੁੰਦੀ ਦੀਆ ਆ ਵੱਡੇ ਵੱਡੇ ਦੀ ਮਤਲਬ ਵੱਖਰੀਆਂ ਵੱਖਰੀਆਂ ਖੇਡਾਂ ਨੇ, ਮੈਚ ਕਰਮ ਤੇ ਵਧੀਆ ਗੱਲ ਵਾ, ਇਹ ਬੰਦੇ ਨੂੰ ਪਤਾ ਤੇ ਲੱਗਦਾ ਵਾ।
ਹਾਂ, ਨਹੀਂ ਚਾਹੀਦਾ ਹੀ, ਬਾਹਰ ਨਿਕਲਾਂਗੇ ਤੇ ਸਾਨੂੰ ਪਤਾ ਲੱਗੇਗਾ।
ਹਾਂ, ਬਾਹਰ ਨਿਕਲਾਂਗੇ ਤੇ ਬਾਹ ਲੱ ਚਲੋ ਠੀਕ ਆ ਫੇਰ ਮੈਂ ਬਾਅਦ ਚੋਂ ਫੋਨ ਕਰਦੀ ਆ।
ਠੀਕ ਆ।